ਹੈਲੋ‌।
ਹੈਲੋ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹੋਰ ਠੀਕ ਹੋ।
ਹਾਂਜੀ ਮੈਂ ਤਾਂ ਠੀਕ ਹਾਂ ਤੁਸੀਂ ਸੁਣਾਓ।
ਅੱਜ ਦਾ ਸਾਡਾ ਟੋਪਿਕ ਹੈਗਾ ਰੈਸਪੀ ਦਾ ਰੈਸਪ ਹੈਲੋ।
ਹਾਂਜੀ ਹਾਂਜੀ ਮੈਂ ਸੁਣ ਰਹੀ ਹਾਂ ਬੋਲੋ ਹਾਂਜੀ ਹਾਂਜੀ ਬੋਲੋ।
ਹੋਰ ਕੀ ਕੀ ਬਣਾ ਲੈਂਦੇ ਤੁਸੀ ਹਾਂਜੀ ਹੈਲੋ।
ਬਸ ਸਬ ਕੁਛ ਬਣਾ ਲੈਂਦੇ ਆ ਹ ਕਿਹਾ ਯੂਟਿਊਬ ਜਿੰਦਾਬਾਦ।
ਹਾਂ ਰੈਸਪੀ ਤੇ ਜੋ ਮਰਜ਼ੀ ਬਣਾ ਲਈ ਤਾਂ ਇਸ। ਜਿਵੇਂ ਕੋਈ ਬਈ ਰੈਸਪੀ ਬਣਾਉਣੀ ਹੋਈ ਯੂਟਿਊਬ। ਜੁਆਇਨ ਕਰਕੇ ਉਹਦੇ ਵਿੱਚੋਂ ਬਣਾ ਲਈਦਾ। ਤੁਸੀਂ ਸੁਣਾਓ ਹੋਰ ਕਿਹੜੀ ਕਿਹੜੀ ਰੈਸਿਪੀ ਬਣਾ ਲੈਂਦੇ ਹੋ
ਮੈਂ ਤਾਂ ਹੁਣੇ ਉਹ ਸਿੱਖਿਆ ਅਹ। ਪਨੀਰ ਸਿੱਖਿਆ। ਹੈਲੋ।
ਹੈਲੋ, ਹਾਂਜੀ-ਹਾਂਜੀ-ਹਾਂਜੀ ਆ ਰਹੀ ਆ ਰਹੀ ਹੈ।
ਚੀਜ਼ ਪਨੀਰ ਮਸਾਲਾ ਸਿੱਖਿਆ ਮੈਂ ਤੇ ਹੁਣ ਬਣਾਉਣਾ।
ਅੱਛਾ, ਅੱਛਾ ਜੀ। ਹੋਰ। ਅਸੀਂ ਵੀ ਅੱਜ ਬਸ ਬਣਾਦੇ ਰਹਿੰਦੇ ਆ ਕੋਈ ਬੱਚੇ ਬੋਲ ਬੋਲੇਗੇ ਇਹ ਬਣਾਓ ਉਹ ਬਣਾਓ ਯੂਟਿਊਬ। ਤੋ ਸਰਚ ਮਾਰੀਦਾ ਬਣਾ ਲਈਦਾ ਕੁਛ ਨਾ ਕੁਛ। ਕਦੀ ਡੋਸਾ ਬਣਾ ਲਿਆ ਕਦੀ ਇਡਲੀ ਬ ਬਣਾ ਲੲੀ ਖਮਨ ਬਣਾ ਲੇ,
ਮੈਂ ਤਾਂ ਇਡਲੀ ਫਰਾਈ ਇਡਲੀ ਬਣਾਨੀ ਆ।
ਅੱਛਾ, ਡੀਪ ਫਰਾਈ ਉਹ ਕਿਵੇਂ ਬਣਦੀ ਹੈ?
ਉਹ ਕਿ ਅੱਜ ਤਾਂ ਇਡਲੀ ਬਣਾ ਲੋ ਫੇਰ ਉਹਨੂੰ ਬਾਅਦ ਚੋਂ ਫਰਾਈ ਕਰ ਲੋ। ਵੈਜੀਟੇਬਲ ਪਾ ਕੇ,
ਅੱਛਾ, ਹਾਂ।
ਬਹੁਤ ਟੇਸਟੀ ਲਗਦੀ ਐ ਫਰਾਏ ਫਰਾਏ
ਅੱਛਾ ਫਰਾਈ,
ਹੂੰ,
ਹੋਰ, ਬਸ ਇਹੀ ਬਣਾ ਲਈ ਦਾ, ਕੋਈ ਕਦੀ ਕੋਈ ਚੀਜ਼ ਬਣਾ ਲਈ ਕਦੀ ਕੋਈ ਚੀਜ਼ ਬਣਾ ਲਈ।
ਹਾਂਜੀ-ਹਾਂਜੀ।
ਹੋਰ ਸ
ਇਹ ਤਾਂ ਹੈ-ਹੈ। ਹੋਰ ਹੈ ਹੀ ਕਿਆ ਬਾਹਰ ਦਾ ਖਾਣਾ ਨਹੀ, ਖਾਣਾ ਨਹੀ। ਪਸੰਦ ਕਰਦੇ ਬੱਚੇ ਖਾਓ ਖਾਣਗੇ ਤੇ ਬਿਮਾਰ ਪੈਣਗੇ।
ਬਾਰ ਦੇ ਮੰਗਵਾਓ ਰੈਸਪੀ ਬਣਾਓ, ਬਾਹਰੋਂ ਮੰਗਵਾਣ ਦਿੰਦੇ ਨੀ ਹੈਗੇ ਬੱਚੇ ਬੱ ਚਿਆਂ ਨੂੰ ਦਿੰਦੇ ਈ ਨੇ, ਘਰ ਈ ਬਣਾ ਲੲੀ ਦਾ।
ਸ‌ਈ ਗੱਲ ਐ, ਫੇਰ ਬਾਹਰ ਦਾ ਪਤਾ ਨੀ ਕਿੱਦਾਂ-ਕਿੱਦਾਂ ਬਣਾਂਦੇ ਆ ਗੇ। ਨੀ ਨਾ ਪਤਾ ਕੇੜਾ ਤੇਲ ਯੂਜ ਕਰਦੇ ਨੇ। ਸਮਾਨ ਬਿਹਾ ਯੂਜ ਕਰਦੇ ਨੇ।
ਹਾਂ ਐ ਹੁੰਦਾ ਸਾਹਮਣੇ ਅਸੀਂ ਆਪਣਾ ਆਪ ਹੱਥਾਂ ਨਾਲ ਬਣਾ ਦੇਈਦਾ ਤੇ ਬ ਚਿਆਂ ਨੂੰ ਦੇ ਦ‌ਈ ਦਾ ਬਣਾ ਕੇ।
ਸ‌ਈ ਗੱਲ ਐ।
ਇਸ ਕਰਕੇ ਓ ਜੋ ਵੀ ਦੇਖੋ ਬਣ ਬਣਾ ਦੇਈ ਦਾ ਬਾਜ਼ਾਰੋਂ ਮੰਗਵਾਂਦੇ ਈ ਨੀ ਹੈਗੇ। ਬਾਜ਼ਾਰੋ ਤਾਨੂੰ ਪਤਾ ਅੱਜ ਕੱਲ ਦੇ ਮਿਲਾਵਟਾਂ ਈ ਬੋਤ ਜਾਦਾ ਹੈਗੇ।
ਹਾਂਜੀ।
ਏ ਘਰ ਬਈ ਪਿਓਰ ਬਣਾ ਕੇ ਵੈਸੇ ਵੀ ਅੱਜ-ਕੱਲ ਕੋਈ ਚੀਜ਼ ਇਚ ਹੈ ਈ ਨੀ ਕੋਈ। ਪਿਓਰ ਸਭ ਇਚ-
ਸਭ ਨੂੰ, ਹਾਂ ਇਹਤਾਂ ਹੈ ਸਾਰੇ ਚ ਮਿਲਾਵਟ ਹੁਣ ਦੇਖਲੋ ਹਰ ਮੌਸਮ ਚ ਸਾਰੀਆਂ ਸਬਜ਼ੀਆਂ ਲੈਲੋ ਤੁਸੀਂ।
ਹਰ ਮੋਜਮ ਨਈ ਤੋ ਮਿਲਦੀਆਂ ਨੀ ਸੀ।
ਮੌਸਮ ਦੇ ਸਾਬ ਨਾਲ ਈ ਮਿਲਦੀਆਂ ਸੀ ਪੈਲਾਂ ਸਬਜ਼ੀਆਂ ਵੀ।
ਹਾਂਜੀ ਹੁਣ ਅੱਜ-ਕੱਲ ਬੇ ਮੋਸ ਸਮ- ਬੇਮੌਸਮ ਹਰ ਸਬਜੀ ਮਿਲ ਜ
ਹਾਂ, ਤੇ ਐ ਕੈਮੀਕਲ ਈ ਐ, ਹੋਰ ਕਿਆ ਦਵਾਈਆਂ ਲਾ- ਲਾ ਕੇ ਸਬਜ਼ੀਆਂ ਕੱਢਦੇ ਨੇ
ਹਾਂ, ਸਹੀ ਗੱਲ ਹੈਗੀ ਐ।
ਜੈਰ ਈ ਏ ਇਕ ਕਿਸਮ ਦਾ।
ਜੈਰ ਈ ਏ ਸ‌ਈ, ਕੁਛ ਵੀ ਬਣਾ ਲੋ। ਪਾਲਕ ਪਨੀਰ ਬਣਾਓ, ਪਾਲਕ- ਪਾਲਕ ਧੋ ਕੇ ਦੇਖੋ ਤੇ ਓਦੇ 'ਚ ਓ ਰੰਗ ਈ ਰੰਗ ਨਿਕਲਦਾ, ਪਾਲਕ
ਏਹੀ ਤੇ ਗੱਲ।
ਪਨੀਰ ਹੋ ਗਿਆ, ਜੋ ਮਰਜੀ ਹੋ ਗਿਆ ਬਣਾ ਦਾਲਾਂ ਵਿੱਚ ਵੇਖ ਲੋ, ਦਾਲ ਬਣਾ- ਏ ਤੇ ਦਾਲ ਬਣਾਓ, ਦਾਲਾਂ ਇਚੋਂ ਕਲਰ ਨਿਕਲਦੇ ਨੇ।
ਹਾਂਜੀ- ਹਾਂਜੀ।
ਏ ਘਰ ਵੀ ਨੀ ਉਗਾ ਸਕਦੇ, ਬਈ ਥੋੜੀ ਬੋਤ ਬਈ ਹੋਵੇ ਕਚੀ ਜਗਾਂ ਬੰਦਾ ਘਰ ਓਗਾ ਕੇ ਪਿਓਰ ਖਾਈਏ
ਓ ਤੇ ਪਿੰਡਾਂ 'ਚ ਈ ਹੋ ਸਕਦਾ ਐ, ਕੰਮ ਤਾਂ ਫੇਰ
ਹਾਂ- ਜਾਂ ਕਿਸੇ ਦਾ ਵੱਡਾ ਸੁ ਹੋਵੇ।
ਏ ਤਾਂ ਹੈ ਈ, ਫਾਰਮ ਹਾਊਸ ਲੈ ਕੇ ਆਪਣੇ ਤਾਂ ਤੇ ਸਬਜ਼ੀਆਂ ਉਗਾ ਵੀ ਲੋ
ਹਾਂ, ਸਹੀ ਗੱਲ ਹੈਗੀ ਏ। ਐਥੇ ਬਈ ਮਕਾਨ ਵੀ ਹੋ ਜਵੇ ਬ‌ਈ ਵਧੀਆਂ ਗ
ਓਈਓ ਬੋਹਤ ਐ। ਅੱਜ ਕੱਲ ਮੈਹਗਾਈ ਬੋਤ‌ ਐ, ਕਿਆ ਕਰੀਏ ਮੈਹਗਾਈ ਨੇ ਵੀ ਖੂਨ ਪੀਤਾ ਦਾ
ਬੋਹਤ ਜਾਅਦਾ
ਹਰ ਚੀਜ਼ ਤੇ ਮੈਗੀ ਹੋ ਗਈ ਏ ਹੁਣ।
ਹਰ ਚੀਜ਼, ਸਹੀ ਗੱਲ ਹੈਗੀ ਏਂ।
ਕਿਆ ਦਾਲਾਂ, ਕਿਆ ਦੁੱਧ- ਹਰ ਚੀਜ਼।
ਹਰ ਚੀਜ਼- ਹਰ ਚੀਜ਼ ਮੈਹਗਾਈ ਐ ਬੋਹਤ ਜਾਅਦਾ।
ਗ਼ਰੀਬ ਇਨਸਾਨ ਕਿਆ ਕਰੇ।
ਹੂੰ ਸਹੀ ਗੱਲ ਹੈਗੀ‌।
ਉਹ ਤੇ ਯਾ ਤੇ ਕਮਾ ਖਾ ਲੈਣ ਆਪਣੀ ਫੈਮਲੀ ਪਾਲਣ, ਜਾਂ ਫਿਰ ਸ਼ੌਕਮੋਜ ਕਰ ਲੈਣ। ਮਹਿੰਗਾਈ ਏਨੀ ਹੋ ਗਈ ਦੀ ਐ।
ਬਹੁਤ ਜ਼ਿਆਦਾ। ਐਸਪੀ ਸੀ ਕਦੀ ਬੋਲੇਗੇ ਰਾਮ ਸੀ ਬਣਾ ਦੋ ਮੰਮੀ ਕਦੀ ਐਹ ਬਣਾ ਦੋ, ਦਾਲਾਂ ਖਾ ਕੇ ਨੀਂ ੲੌ ਖੁਸ਼ ਤੋਂ ਏ ਬੋਲੇਗੇ ਰਾਜਮਾਂ ਚੌਲ ਬਣਾ ਦੋ।
ਦਾਲਾਂ ਵੀ ਖਾ- ਖਾ ਕੇ ਬੱਚੇ ਤੇ ਬੱਚੇ ਆਪ ਵੀ ਅੱਕ ਜਾਂਦਾ ਇਨਸਾਨ।
ਹੂੰ ਇੱਕ ਤੇ ਛੁੱਟੀਆਂ ਹੈਗੀਆਂ ਉਹਦੇ ਚ ਤੁਹਾਨੂੰ ਪਤਾ ਖਾ -ਖਾ ਕੇ ਤੇ ਹੁਣ ਸਕੂਲ਼ ਜਾਏਂਗੇ। ਸਕੂਲ ਦੀ ਟੈਨਸ਼ਨ ਕੀ ਬਣਾ ਕੇ ਬੇਚੀਏ ਇਹਨਾਂ ਨੂੰ ਕੀ ਨੀਂ ਬਣਾ ਕੇ ਬੇਚ ਕਿ ਟਿਫਿਨ ਵਿਚ
ਇਹ ਤਾਂ ਹੈਂ
ਫੇਰ ਬੱਚਿਆਂ ਦੇ ਵੀ ਨੱਖਰੇ ਹੈਗੇ ਨੇ ਐਹ ਨੀ ਖਾਣਾ ਉਹ ਨੀ ਖਾਣਾ।
ਹਾਂਜੀ- ਹਾਂਜੀ। ਹੋਰ ਬੱਚੇ ਉੱਥੇ ਸਭ ਵਧੀਆ ਤੁਹਾਡੇ।
ਹਾਂਜੀ।
ਮੈਂ ਬੱਚੇ ਠੀਕ ਨੇ।
ਹਾਂ ਬੈਠੇ ਹੋਏ ਘਰ ਪਰਸੋਂ ਤੋਂ ਜਾਏਂਗੇ ਸਕੂਲ ਤਾਂਹੀ ਟੈਂਸ਼ਨ ਆ ਹਲੇ ਟੈਂਨਸ਼ਨ ਫ੍ਰਰੀ ਬੈਠੇ ਨੇ ਦੋ ਦਿਨ
ਅੱਛਾ ਇੱਕ ਤਰੀਕ ਤੋਂ ਖੁੱਲ ਰਹੇ ਨੇ ਸਕੂਲ, ਅੱਛਾ।
ਹੋਰ
ਮੌਸਮ ਕਿੱਦਾਂ ਦਾ ਹੋਏ ਦਾ ਉੱਧਰ ਇੱਧਰ ਤੇ ਖੈਰ ਬੱਦਲ ਹੋਏ ਦੇ ਨੇ।
ਬਹੁਤ ਜਾਦਾ ਗਰਮੀ ਬਹੁਤ ਹੀ ਜ਼ਿਆਦਾ।
ਗਰਮੀ ਤਾਂ ਹੈਗਾ ਪਰ ਐਹ ਵ ਬੱਦਲ ਹੋਏ ਦੇ ਅੱਜ।
ਹਮ। ਹੋਰ ਤੁਸੀਂ ਕੀ
ਗਰਮੀ ਨੇ, ਮੈਂ ਅੱਜ ਤੁਸੀਂ ਨੋਨ ਵੈਜ ਖਾ ਲੈਂਦੇ।
ਖਾਂਦੇ ਤੇ ਨੀ ਆਂ ਕਦੀ ਕੋਈ ਆ ਜਾਂਦਾ ਗੈਸਟ ਆ ਜਾਵੇ ਫਿਰ ਬਣਾ ਲਈਦਾ ਹੁਣ ਕੀ ਐਸਾ ਮਨ ਅਕ ਗਿਆ ਬੈਨੀ ਖਾਆ ਪਾਂਦੇ ਜੀ ਉਹਦੇ ਬ ਚ ਚੁਪਹਿਰੇ ਤੇ ਕਦੀ, ਬਾਏਚਾਰ ਚੁਪਹਿਰੇ ਤੇ ਜਾਈਦਾ ਤੇ ਮਨ ਨੀ ਕਰਦਾ ਹੈਗਾ।
ਅੱਛਾ- ਅੱਛਾ ਅਸੀਂ ਤੇ ਮਛਲੀ ਬਣਾਈ ਸੀ ਰਾਤੀ ਓਹੀਓ ਪਈ ਦੀ ਸੀ। । ਫੇਰ ਕੁੜੀ ਨੂੰ ਬੋਲਿਆ ਮੰਮੀ ਕਿ ਪਰੌਂਠੀਆਂ ਬਣਾ ਲਓ ਅ ਅੰਬ ਦਾ ਮਿੱਠਾ ਚਾਰ ਪਾਇਆ ਦਾ ਸੀ, ਤੇ ਉਹਦੇ ਨਾਲ ਪਰੌਠੀਆਂ ਖਾਈਆਂ ਫਿਲਹਾਲ ਤੇ ਹਲੇੇ, ਨਾਸ਼ਤਾ ਕੀਤਾ ਕਹਿਣ ਨੂੰ ਦੁਪਹਿਰੇ ਹੋਰ ਆਹ ਹੁਣੇ ਅੱਧਾ ਘੰਟਾ ਹੋਇਆ ਨਾਸ਼ਤਾ ਕੀਤਾ ਏ
ਅੱਛਾ ਇੰਨੀ ਲੇਟ ਤਿੰਨ ਤਿੰਨ ਵਜੇ ਨਾਸ਼ਤਾ ਹੋ ਰਿਹਾ। ਦੁਪਹਿਰ ਦੇ ਤਿੰਨ
ਅੱਛਾ ਐਹੀ ਤੇ ਹੈਗਾ। ਬਸ ਸਵੇਰ ਦੇ ਉੱਠੇ, ਬਾਰਾਂ ਵਜੇ ਤੇ ਗੁੜੀਆ ਉੱਠੀ ਹੈ।
ਅੱਛਾ।
ਉੱਠੀ ਏ ਸਾਫ਼ ਸਫ਼ਾਈ ਕੀਤੀ, ਉੱਠੇ ਤੇ ਤਾਂ ਹੀ ਕੋਈ ਕੰਮ ਹੋਵੇ।
ਸਈ ਗੱਲ ਹੈ ਹਾਂਜੀ।
ਅੱਛਾ ਅੱਜ ਵੀ ਛੋਂ ਬੋਲ ਰਹੇ ਸੀ ਮੰਮੀ ਕੁਛ ਐਸਾ ਬਣਾਓ ਫੇਰ ਛੋਲੇ ਪੂੜੀ ਬਣਾਇਆ ਸੀ।
ਹਾਂਜੀ
ਓ ਖਾਏ ਨੇ ਹੁਣ ਦੇਖੋ ਦੁਪਹਿਰੇ ਉਹ ਹੈਵੀ ਹੋ ਜਾਂਦੇ ਛੋਲੇ
ਸਰ ਗਰਮ ਗਰਮੀ 'ਚ ਤਾਂ ਵੈਸੇ ਵੀ ਨਾ, ਪੂੜੀਆਂ ਪਾਣੀਆਂ ਬਣਾਓ ਤੇ ਇੱਕ ਤੇ ਗਰਮੀ
ਅ ਬਹੁਤ ਦਿਨ ਹੋ ਗਏ ਨਾ ਬਹੁਤ ਦਿਨ ਬਾਅਦ ਖਾਈਏ
ਅੱਛਾ
ਤੇ ਬਹੁਤ ਦਿਨਾਂ ਬਾਅਦ ਖਾਓ ਫੇਰ ਤੇ ਬਈ ਸਹੀ ਲੱਗਦੀ ਹੈ। ਰੋਜ਼ ਰੋਜ਼ ਖਾਣ ਨਾਲ ਤੇ ਬਹੁਤ ਹੋ ਜਾਂਦਾ
ਹਾਂਜੀ-ਹਾਂਜੀ।
ਹੋਰ
ਬਸ ਵਧੀਆ ਤੁਸੀਂ ਸੁਣਾਓ।
ਚਿਆਂ ਨੂੰ ਫਾਸਟ ਫੂਡ ਖਲਵਾਲੋ ਬਸ ਹੋਰ ਕੁਛ ਨੀ ਬਾਰ ਦੇ
ਹਾਂ ਬੱਚਿਆਂ ਨੂੰ ਤਾਂ ਬਸ ਇਹੀਓ ਚੀਜ਼ਾਂ ਚਾਈਦੀਆਂ ਨੇ।
ਹਾਂ ਕੋਈ ਘਰ ਬਣਾ ਲੋ। ਪਰਸੋਂ ਕੈ ਰਈ ਥੀ ਮ ਬਣਾ ਦੋ ਮੰਮੀ ਓ ਖਮਨ ਬਣਾ ਦੋ। ਮੈਂ ਕੋਈ ਨੀ ਬਣਾ ਦਾਂਗੀ। ਸੋਚਦੀ ਆਂ ਹੁਣੇ ਬਣਾ ਦਾ ਇਹਨਾਂ ਬੱਚਿਆਂ ਨੂੰ ਖਮਣ ਸੂਜੀ ਦਾ ਬਣਾਵਾਂਗੀ।
ਅੱਛਾ
ਇਹੀ ਚੀਜ਼ਾਂ ਖਵਾ ਲੋ ਖਮਣ ਖਵਾ ਲੋ ਢੋਕਲਾ ਖਵਾ ਲੋ। ਕਟਸਲੇਟ ਖਾ ਲੋ ਇਡਲੀ ਸਾਂਬਰ ਪਾ ਲੋ ਐ ਚੀ ਚੀਜ਼ਾਂ ਨਕੁਲ ਖਾ ਲੋ ਬੜੇ ਖੁਸ਼ ਹੋ ਕੇ ਖਾ ਜੇਗੇ।
ਹੋਰ ਕਿਆ ਚਾਈਦਾ ਬੱਚਿਆਂ ਨੂੰ ਆ ਤੁਸੀਂ ਬਣਾ ਲੈਂਦੇ ਦਾਲ ਬਾਟੀ ਚੂਰਮਾ
ਹਾਂ ਦਾਲ ਬਾਟੀ- ਦਾਲ ਬਾਟੀ ਬਣਾ ਲਓ। ਨੱਤ ਲੱਗਦੀ ਜਾਦਾ ਬਾਟੀ 'ਚ
ਹੂੰ-ਹੂੰ ਐ ਤੇ ਬਿਹਾਰੀਆਂ ਦਾ ਖਾਣਾ ਹੈਗਾ ਸੀਗਾ।
ਕੜੀ ਨਈ ਰਾਜਸਥਾਨੀ ਖਾਣਾ ਹੈ ਦਾਲ ਬਾਟੀ ਚੂਰਮਾ
ਰਾਜਸਥਾਨੀ ਏ।
ਰਾਜਸਥਾਨੀ ਐਂ ਦਾਲ ਬਾਟੀ ਚੂਰਮਾ ਹਾਂ ਇਹ ਰਾਜਸਥ ਰਾਜਸਥਾਨੀ ਖਾਣਾ ਹੈਗਾ ਵੇ ਦਾਲ ਬਾਟੀ
ਅੱਛਾ ਮੈਨੂੰ ਤਾਂ ਐ ਪਤਾ ਹੀ ਬਿਹਾਰੀ ਖਾਂਦੇ ਨੇ ਐ।
ਨਈ-ਨਈ ਬਿਆਰੀ ਨਈ ਖਾਂਦੇ ਹੈਗੇ। ਰਾਜਸਥਾਨੀ ਖਾਨਾ ਹੈਗਾ। ਜ ਜਿੱਥੇ ਵੀ ਜਾਓਗੇ ਕਦੀ ਰਾਜਸਥਾਨ 'ਚ ਜਾਓਗੇ। ਤੇ ਉੱਥੇ ਤੁਹਾਨੂੰ ਜਾਦਾਤਰ ਐ ਹੀ ਮਿਲੇਗਾ ਦਾਲ ਬਾਟੀ ਚੂਰਮਾ
ਅੱਛਾ
ਹੁਣ ਇੱਥੇ ਕੋਈ ਪ੍ਰਸ਼ਾਦੀ ਵਗੈਰਾ ਕੁਛ ਵੀ ਕਿੱਥੇ ਕੋਈ ਕ ਹੈਗਾ ਇਹੀ ਚੀਜ਼ ਬਣਦੀ ਹੈਗੀ।
ਹੂੰ
ਰਾਜਸਥਾਨੀ ਤੇ ਐ ਹੈ ਹੀ ਐਵੇਂ ਬਈ ਆ ਹੀ ਚੀਜ਼ ਬਣਦੀ ਏ।
ਅੱਛਾ
ਹੋਰ
ਹੋਰ ਬੋਤ ਵਧੀਆ ਲੱਗਾ। ਤੁਹਾਡੇ ਨਾਲ ਗੱਲ ਕਰਕੇ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।